ਹੈਲੋ ਸਤਿ ਸ੍ਰੀ ਅਕਾਲ
ਸਤਿ ਸ਼੍ਰੀ ਅਕਾਲ ਜੀ ਹੋਰ-
ਵਧੀਆ ਤੂ ਸੁਣਾਓ ਤੁਸੀ
ਵਧੀਆ ਤੁਸੀ ਦੱਸੋ ਠੀਕ ਹੋ ਹਾਂਜੀ-
ਤੇ ਹੋਰ ਕੀ ਕਰ ਰਹੇ ਸੀ।
ਬਸ ਕੁਛ ਬੈਠੇ ਹੋਏ ਸਨ
ਅੱਛਾ ਚਾਹ ਪੀਲੀ-
ਹਾਂਜੀ ਵੀ
ਅੱਛਾ ਜੀ ਅੱਜ ਬਾਹਰ ਨੀ ਕਿਥੇ ਗਏ -
ਬਸ ਜਾ ਆਏ ਸੀ ਸਵੇਰੇ ਜਾ ਕੇ ਆਏ ਸੀ, ਹੁਣ ਰਾਤੀ ਜਾਵਾਂਗੇ ਦੇਖਣ
ਅੱਛਾ ਅੱਛਾ।
ਜਿੱਥੇ ਫਰੈਂਡਸ ਦੇ ਨਾਲ ਗੁਰਦੁਆਰਾ ਸਾਹਿਬ ਮੱਥਾ ਟੇਕਣ ਕੇ, ਬਾਹਰ ਆਊਟਿੰਗ ਵਗੈਰਾ ਤੇ।
ਗੁਰਦੁਆਰੇ ਤਾ ਜਾ ਆਏ ਸੀ ਸਵੇਰੇ। ਦੋਸਤਾ ਨਾਲ, ਹੂ ਹੂ।
ਹੋਰ ਸੁਣਾਓ ਵੀਰ ਜੀ?
ਹੂ, ਦੱਸ ਦ ਸਹੀ ਬਸ।
ਬਸ ਵਧੀਆ, ਹੋਰ ਤੁਸੀਂ ਫਾਸਟ ਫੂਡ ਖਾਂਦੇ ਹੋ? ਮੇਰਾ ਬੇ ਬੇਟਾ ਤੁਹਾਡੇ ਨਾਲ ਉਸ ਦਿਨ ਗਿਆ ਸੀ ਫਾਸਟ ਫੂਡ ਖਾ ਕੇ ਆਇਆ। ਅਹ, ਕੀ ਕਹਿੰਦੇ ਨੇ ਉਹਦੀ ਤਬੀਅਤ ਹੀ ਥੋੜੀ ਜਿਹੀ ਖ਼ਰਾਬ ਹੋ ਗਈ।
ਹਮ ਅੱਛਾ, ਨਹੀਂ ਮੈਂ ਤਾਂ ਬਿਲਕੁਲ ਘੱਟ ਕੀਤਾ ਹੋਇਆ ਜਿੰਮ।
ਅੱਛਾ, ਅੱਛਾ, ਕਿਉ ਉਹ ਕਿਉਂ?
ਉਹ ਫੇਰ ਜਿਵੇਂ ਅਨਹੈਲਦੀ ਹੋ ਜਾਂਦਾ, ਸਰੀਰ ਦੇ ਹਿਸਾਬ ਨਾਲ ਅਨਹੈਲਦੀ ਹੋ ਜਾਂਦਾ। ਨਾਲੇ ਸਾਡੀ ਜਿੰਮ 'ਚ ਵੀ ਲਾਊਡ ਵਗੈਰਾ ਵੀ ਨਹੀਂ ਹੈਗਾ।
ਅੱਛਾ ਜੀ ਅੱਛਾ, ਤੇ ਫੇਰ ਤੁਸੀਂ ਇਹ ਖਾਂਦੇ ਨੀ ਬਿਲਕੁਲ, ਮਤਲਬ ਘਰ ਬਣਾ ਕੇ ਖਾਂਦੇ ਹੋ ਕਿ ਬਾਹਰੋਂ, ਬਿਲਕੁਲ ਹੀ ਬੰਦ ਕਰ ਤਾ ਵੀ ਸਹੀ
ਨਹੀਂ ਘਰ ਵੀ ਬਹੁਤ ਘੱਟ ਹੀ ਬਣਾਈਦਾ, ਬਾਹਰੋਂ ਤਾਂ ਬਿਲਕੁਲ ਹੀ ਬੰਦ ਏ ਜਿਵੇਂ
ਅੱਛਾ।
ਹਾਂਜੀ।
ਤੇ ਫੇਰ ਤੁਹਾਡਾ ਮਨ ਵੀ ਨੀ ਕਰਦਾ ਫਾਸਟ ਫੂਡ ਖਾਣ ਤੇ।
ਸੋਚ ਜਿਵੇਂ ਹੈਲ, ਹਾਂਜੀ ਖਾਣਾ ਚਾਹੀਦਾ ਸਕਿੰਨ ਤੇ, ਸਕਿੰਨ ਪ੍ਰੋਬਲਮ ਵੀ ਹੋ ਜਾਂਦੀ ਏ ਜਿਵੇਂ, ਤੇ ਉਪਰੋਂ ਫੈਟ ਆਂਦਾ ਐ। ਉਪਰੋਂ ਓੲਲੀ ਹੈਗਾ, ਜਿੰਨਾ ਕਿਡਨੀ ਵਗੈਰਾ ਹੁੰਦਾ
ਹਾਂ, ਹੂ ਹੂ ਇਹ ਏਹ ਤੇ ਹੈ ਹੀ ਐ, ਵੈਸੇ ਤੇ ਫਾਸਟ ਫੂਡ ਖਾਣਾ ਹੀ ਨਹੀਂ ਚਾਹੀਦਾ। ਬਹੁਤ ਸਾਈਡ ਇਫੈਕਟ ਨੇ ਫਾਸਟ ਫੂਡ ਦੇ, ਜਿੰਨਾ ਹੋ ਸਕੇ ਘਰ ਹੀ, ਬਣਾ ਕੇ ਖਾਣਾ ਚਾਹੀਦਾ ਐ।
ਹਾਂਜੀ- ਹਾਂਜੀ- ਹਾਂਜੀ।
ਮੈਂ ਤੇ ਆਪ ਆਪਣੇ ਬੇਟੇ ਨੂੰ ਕਹਿੰਦੀ ਹਾਂ ਤੂੰ ਤੇਰਾ ਜਿਸ ਚੀਜ਼ ਤੇ ਮਨ ਕਰਦਾ ਐ ਮੈਨੂੰ ਦੱਸ, ਮੈਂ ਉਹੀ ਤੈਨੂੰ ਚੀਜ਼ ਘਰ ਬਣਾ ਕੇ ਦੇ ਦਿਆਂ।
ਹਾਂ, ਹਾਂਜੀ।
ਓਹੀ ਹਨਾ।
ਹੂ ਜੀ।
ਹੂ, ਹੋਰ ਸੁਣਾਓ ਵੀਰ ਜੀ?
ਬਸ, ਤੁਸੀਂ ਦੱਸੋ?
ਬ ਵਧੀਆ ਹੋਰ ਤੁਸੀਂ, ਮੈਂ ਤੁਹਾਡੀ ਪ੍ਰੋਫਾਈਲ ਦੇਖੀ ਸੀ ਤੁਸੀਂ ਉੱਥੇ ਸ਼ਿਮਲੇ ਗਏ ਹੋਏ ਸੀ, ਮੈਂ ਕਿਹਾ ਵੀਰ ਨੂੰ ਪੁੱਛਾਂਗੀ। ਕਿਵੇਂ ਗਏ ਸੀ, ਕਿੰਨਾ ਕੁ ਖਰਚਾ ਆਇਆ ਤੁਹਾਡਾ?
ਆਪਣੇ ਕਨਵੈਂਸ ਦੀ ਗਏ ਸੀਗੇ ਸ਼ਿਮਲੇ ਤੇ, ਆਪਣੇ ਇੱਥੋਂ ਦੀ, ਹਾਂਜੀ।
ਅੱਛਾ- ਅੱਛਾ, ਫੈਮਲੀ ਨਾਲ ਗਏ ਸੀ ਕਿ ਫਰੈਂਡ ਸਰਕਲ ਨਾਲ ਗਏ ਸੀ?
ਹਾਂਜੀ ਦੋਸਤਾਂ ਵਗੈਰਾ ਨਾਲ ਗਏ ਸੀ, ਫਰੈਂਡਸ ਨਾਲ ਕਨਵੈਂਸ ਸੀਗੇ ਆਪਣੇ- ਆਪਣੇ ਸਾਰਿਆਂ ਦੇ ਤਾਂ, ਤਿੰਨ ਗੱਡੀਆਂ ਸੀਗੀਆਂ ਉਹ 'ਚ ਗਏ ਸੀਗੇ।
ਅੱਛਾ ਜੀ ਅੱਛਾ।
ਹੂ।
ਵੈਦਰ ਕਿਵੇਂ ਸੀ ਓਧਰ, ਤੇ ਕਿੱਥੇ- ਕਿੱਥੇ ਹੋ ਕੇ ਆਏ ਹੋ?
ਉੱਥੇ ਵੈਦਰ ਤਾਂ ਵੈਸੇ ਧੁੱਪ ਨੀ ਸੀਗੀ, ਮਾੜੇ ਬੱਦਲ ਹੀ ਬਣੇ ਹੋਏ ਸੀਗੇ।
ਅੱਛਾ ਜੀ।
ਹਾਂ ਸ਼੍ਰੀਨਗਰ ਵਗੈਰਾ ਗਏ ਸੀ। ਸ਼੍ਰੀਨਗਰ ਤੋਂ ਥੋੜ੍ਹਾ ਜਿਹਾ ਪਹਿਲਾਂ
ਅੱਛਾ ਜੀ, ਅ ਅੱਛਾ ਅੱਛਾ।
ਹਾਂਜੀ ਸ਼ਿਮਲਾ ਫੇਰ ਮਨਾਲੀ ਵਗੈਰਾ ਹੋ ਕੇ ਆਏ।
ਅੱਛਾ ਸਾਰੇ ਪਾਸੇ ਮਤਲਬ ਪੰਜ ਸੱਤ ਅੱਠ ਦਿਨ ਦਾ ਟੂਰ ਤੁਸੀਂ ਇੱਕੋ ਵਾਰੀ ਕੱਟ ਲਿਆ ਸਾਰੇ ਹੀਲ ਸਟੇਸ਼ਨਾਂ ਤੇ ਹੋ ਆਏ।
ਹਾਂਜੀ।
ਮਤਲਬ ਇੱਧਰ ਸ਼੍ਰੀਨਗਰ ਸ਼ਿਮਲਾ ਇੱਧਰ ਮਨਾਲੀ ਸਭ ਹੋ ਕੇ ਆਈਓ। ਸੱਤ ਅੱਠ ਦਿਨ ਲੱਗੇ ਸੀਗੇ ਉਸ ਤੋਂ ਜ਼ਿਆਦਾ ਦਿਨ ਲੱਗੇ ਨੇ ਤੁਹਾਨੂੰ।
ਅ ਦਸ ਕੁ ਲਾ ਲਓ, ਅੱਠ ਤੋ ਦਸ ਕੁ ਲੱਗ ਗਏ ਸੀ।
ਅੱਛਾ, ਅੱਛਾ ਫੇਰ ਮਤਲਬ ਵਨ, ਵਨ ਡੇ ਸਟੇ ਕੀਤਾ ਹੋਏਗਾ ਤੁਸੀਂ।
ਹਾਂਜੀ ਇਕ ਇਕ ਰਾਤ ਸਾਰੇ ਵੈਸੇ ਲੱਗੀ ਹੈ।
ਹਾਂ, ਹਾਂ ਪਰ ਸਫ਼ਰ ਬਹੁਤ ਲੰਬਾ ਤੁਸੀਂ ਪਤਾ ਨੀ ਕਿਵੇਂ ਗਏ ਚਲਾ ਕੇ ਗੱਡੀ ਗਏ ਹੋ, ਤੇ ਕਿੰਨਾ ਕੁ ਖਰਚਾ ਆਇਆ ਹੋਏਗਾ।
ਉਹਦਾ ਪਰ ਬੰਦੇ ਦਾ ਜਿਵੇਂ ਆਪਣੇ, ਆਪਣੇ ਲੈ ਕੇ ਗਏ ਸੀ ਪੈਸੇ ਤੇ ਆ ਗਿਆ ਗੱਡੀ ਆਪਣੀ ਸੀਗੀ ਇਸ ਕਰਕੇ ਪੈਟਰੋਲ ਦਾ ਆਇਆ ਐਸਟਰਾਂ
ਹਾਂਜੀ।
ਤੇ ਉਹ ਐਵੇਂ ਖਰਚਾ ਕੋਈ ਸੱਤਰ ਅੱਸੀ ਤੱਕ ਦਾ ਆ ਜਾਂਦਾ ਸਾਰਾ ਕੁੱਝ ਹੋਟਲ ਵਗੈਰਾ ਦਾ ਮਿਲਾ ਕੇ ਸਬ।
ਅੱਛਾ, ਅੱਛਾ ਤੇ ਹੋਟਲ ਇੱਥੋਂ ਕਰਕੇ ਗਏ ਸੀ ਬੁੱਕ ਔਨਲਾਈਨ ਕੇ ਔਥੇ
ਨਹੀਂ ਆਪਾਂ ਉੱਥੇ ਉੱਥੇ ਜਾ ਕੇ ਲਿੱਤਾ ਉੱਥੇ ਜਾ ਕੇ ਹੀ
ਉੱਥੇ ਹੀ ਜਾਕੇ ਲਿਤਾ ਹੈ ਕਈ ਵਾਰ ਨਾ ਉੱਥੇ ਰਸ਼ ਹੁੰਦਾ ਸੀ ਪਿਛਲੀ ਵਾਰ ਗਏ ਸੀ। ਮਨਾਲੀ ਅਸੀਂ ਇੱਥੋਂ ਕਰਕੇ ਨਹੀਂ ਗਏ ਉੱਥੇ ਜਾ ਕੇ ਪਹੁੰਚੇ ਆ ਤੇ ਬਹੁਤ ਰਸ਼ ਸੀ ਸਾਨੂੰ ਦੋ ਤਿੰਨ ਘੰਟੇ ਤੇ ਹੋਟਲ ਲੱਭਣ ਨੂੰ ਹੀ ਲੱਗ ਕਰਕੇ ਫਿਰ ਮਸਤ ਅੱਛਾ ਫਿਰ ਰੂਮ ਵੀ ਮਿਲਿਆ ਤੇ ਇਨਾ ਮਹਿੰਗਾ ਉਹ ਬਈ ਹੁਣ ਸਾਡੇ ਕੋਲ ਓਪਸ਼ਨ ਹੋਰ ਕੋਈ ਹੈ ਨਹੀਂ ਸੀ।
ਹਾਂਜੀ।
ਹਾਂ ਇਨਾ ਮਹਿੰਗਾ ਰੂਮ ਦਿੱਤਾ ਉਹਨਾਂ ਨੇ ਅਸੀਂ ਤੇ ਫਿਰ ਅੱਗੋਂ ਸੋਚ ਲਿਆ ਹਾਂਜੀ।
ਅੱਛਾ।
ਬਈ ਹੁਣ ਅਸੀਂ ਏਦੇ ਚ ਨਹੀਂ ਜਾਵਾਂਗੇ।
ਹਾਂ ਬੁਕਿੰਗ, ਬੁਕਿੰਗ ਦਾ ਵੇਸੇ ਫਾਇਦਾ ਹੁੰਦਾ ਬਟ ਸਾਨੂੰ ਮਿਲ ਗਿਆ ਸੀ ਮਹਿੰਗਾ ਸੀਗਾ ਰੂਮ ਬਟ ਵਧੀਆ ਮਿਲ ਗਿਆ।
ਅੱਛਾ ਜੀ।
ਹੂ
ਵੀ ਹੈਨਾ ਮੈਂ ਕਿਹਾ ਵੀਰ ਫੋਨ ਕਰਕੇ ਪੁੱਛ ਅੱਛਾ ਹ ਕਿੰਨਾ ਖਰਚਾ ਆਇਆ ਕਿੱਥੇ, ਕਿੱਥੇ ਹੋ ਕੇ ਆਏ ਹੋ ਸਾਰਾ ਤਾਈ ਨਾ ਫੋਨ ਕੀਤਾ ਸੀ।
ਅੱਛਾ।
ਹਾਂ
ਤੇ ਨਾਲੇ ਹੋਰ ਹੋਰ ਦੱਸੋ ਤੁਸੀਂ?
ਹਾਂ ਹਾਂਜੀ।
ਮੈਂ ਕਿਹਾ ਹੋਰ ਸੁਣਾਉ ਤੁਹਾਡਾ ਮੈਂ ਬ੍ਰਦਰ ਕਿਥੇ ਜੋਬ ਵਗੈਰਾ ਵੀ ਕਰਦਾ।
ਨਹੀਂ, ਨਹੀਂ ਹਾਲੇ ਤਾਂ ਫਿਲਹਾਲ ਪੜ੍ਹ ਰਿਹਾ।
ਭੜ ਗਏ ਆ ਤੇ ਤੁਸੀਂ ਓਨਲਾਈਨ ਸ਼ੋਪਿੰਗ ਕਿਵੇਂ ਕਰਦੇ ਹੋ? ਕਿਹੜੀ ਐਪ ਤੋਂ ਕਰਦੇ ਹੋ? ਮੈਂ ਵੀ ਆਪਣੇ ਬੇਟੇ ਲਈ ਮੰਗਵਾਉਣਾ ਸੀ। ਮੈਂ ਕਿਹਾ ਪੁੱਛਾਂ ਤੇ ਕਿਹੜੀ ਐਪ ਤੋਂ
ਸ਼ੌਪਿੰਗ ਮਿੰਤਰਾ ਵਗੈਰਾ ਤੋਂ ਵੀ ਹੋਜਾਂਦੀ ਹੈ ਜੀ ਊਜ਼ ਤੋਂ ਵੀ ਗੱਲ ਇਹ ਕਈ ਵਾਰੀ
ਅੱਛਾ ਸ਼ਰਟ ਅੱਛੀਆਂ ਮਿਲ ਜਾਂਦੀਆਂ ਉੱਥੋਂ
ਹਾਂ ਉੱਥੇ ਸ਼ਰਟ ਤੇ ਟੀ ਸ਼ਰਟ ਦੋਨੋ ਅੱਛੀ ਮਿਲ ਜਾਂਦੀ ਹੈ।
ਅੱਛਾ ਅੱਛਾ ਤੇ ਕੀ ਕਹਿੰਦੇ ਆ ਬ੍ਰੈਂਡ ਦੀਆਂ ਹੁੰਦੀਆਂ ਕਿ ਲੋਕਲ ਹੀ ਹੁੰਦੀਆਂ
ਨਹੀਂ ਨਹੀਂ ਉੱਥੇ ਬ੍ਰੈਂਡ ਤੇ ਹੁੰਦੀ ਹੈ। ਮਿੰਤਰਾ ਤੇ ਜੀਓ ਦੋਨੋ ਦੇ ਬ੍ਰੈਂਡ ਤੇ ਹੀ ਹੁੰਦੀ ਹੈ। ਵਧੀਆ ਕੁਆਲਟੀ ਨਾਲੇ ਦੋਨੋ ਦੇ ਵਧੀਆ
ਅੱਛਾ ਤੇ, ਤੁਸੀਂ ਕਿਵੇਂ ਕਰਦੇ ਹੋ? ਜਦੋਂ ਸੇਲ ਵਗੈਰਾ ਲੱਗਦੀ ਹੈ। ਤਾਂ ਕਰਦੇ ਹੋ
ਜਦੋਂ ਯ ਤਾਂ ਤਾਂ ਸੇਲ ਵਗੈਰਾ ਦੇ ਕਰ ਲਈ ਦੇ ਨਹੀਂ ਤਾਂ ਜਰੂਰੀ ਹੁੰਦੀ ਹੈ। ਫਿਰ ਗੱਲ ਪਹਿਲਾਂ ਕਰ ਲਈ ਦੀ ਹੈ
ਅੱਛਾ ਜੀ ਤੇ ਕੀ ਕ ਮਤਲਬ ਰ ਸ਼ੂਜ ਵਗੈਰਾ ਦੀ ਵੀ ਸ਼ੋਪਿੰਗ ਉੱਥੇ ਔਨਲਾਈਨ ਕਰਦੇ ਹੋ ਕਿ ਮਾਰਕੀਟ ਥੋਂ ਮਾਰਕੀਟ ਤੋਂ ਲਿਆਂਦੇ ਫਲਾਈਨ ਲੈ ਕੇ ਆਉਂਦੇ ਹੋ।
ਸ਼ੂਜ਼ ਵਗੈਰਾ ਇੱਕ, ਦੋ ਵਾਰੀ ਲਤੀ ਹੋਏ ਔਨਲਾਈਨ ਬਾਕੀ ਅਦਰ ਤਾਂ ਮੈਂ ਔਫਲਾਈਨ ਲਤੀ ਆ ਮਾਰਕੀਟ ਤੋਂ
ਮਾਰਕੀਟ ਮੋਲ ਚੋਂ ਲਿੱਤੇ ਆ ਜਦੋਂ ਮੋਲ ਚ ਜਦੋਂ ਔਫ ਲੱਗਦਾ ਹੈ।
ਹਾਂਜੀ ਮੋਲ ਤੇ ਮੋਲ ਤੋਂ ਲਿਤੇ ਆ।
ਹਾਂ ਮੈਂ ਵੀ ਆਪਣੇ ਬੇਟੇ ਨੂੰ ਨਾ ਤੁਹਾਡੇ ਕੋਲ ਭੇਜਾਂਗੀ। ਤੇ ਕੀ ਕਹਿੰਦੇ ਆ। ਤੁਸੀਂ ਉਹ ਉਹ ਓਦੇ ਮੋਬਾਇਲ ਤੇ ਵੀ ਨਾ ਉਹਨੂੰ ਦੱਸ ਦੇਓ। ਕਿ ਮੈਂ ਇੱਥੋਂ ਦੀ ਮੰਗਵਾਉਣਾ ਵਾ ਮੈਨੇ ਵੀ ਉਹਨੂੰ ਸਮਾਨ ਮੰਗਵਾ ਕੇ ਦੇਣਾ ਹੈ। ਓਫਲਾਈਨ ਵਾਸਤੇ ਤੁਸੀਂ ਸ਼ੋਪ ਵਗੈਰਾ ਵੀ ਦੱਸ ਦਿਓ ਉਹਨੂੰ ਇੱਕ ਵਾਰ ਸਮਝਾ ਦਿਓ।
ਅੱਛਾ ਠੀਕ ਹੈ।
ਹਾਂ ਬੱਸ ਮੈਨੂੰ ਐ ਦੱਸ ਦਿਓ ਤੁਸੀਂ ਫਰੀ ਕਦੋਂ ਆਉਂਦੇ ਹੋ ਤੇ ਮੈਂ ਉਸ ਦਿਨ ਫੇਰ ਉਹਨੂੰ ਭੇਜ ਦਾਂਗੀ ਤੁਹਾਡੇ ਕੋਲ
ਠੀਕ ਹੈ ਠੀਕ ਆ
ਹਾਂ ਕੱਲ ਕਦੋਂ ਭੇਜਾਂ ਮੈਂ ਤੁਹਾਡੇ ਕੋਲ ਉਹਨੂੰ ਫੇਰ
ਭੇਜੋ ਜਦੋਂ ਉਹ ਫ੍ਰਰੀ ਹੋਏਗੀ ਮੈਂ ਤਾਂ ਫਰੀ ਆ ਵੈਸੇ ਜ਼ਿਆਦਾਤਰ ਹੁਣੇ ਤਾਂ ਉਹਨੂੰ ਭੇਜ ਦਿ ਜਦੋਂ ਫਰੀ ਹੋ ਗ
ਠੀਕ ਹੈ ਜੀ ਠੀਕ ਹੈ
ਮੈਂ
ਤੇ ਹੋਰ ਤੂੰ ਮੈਂ ਮੈਂ ਸੁਣਿਆ ਕਿ ਤੁਹਾਡਾ ਕੋਈ ਫਰੈਂਡ ਗੁਰਦੁਆਰਾ ਸਾਹਿਬ ਚ ਕੀ ਵੀ ਸਿਖਾਉਂਦਾ
ਹਾਂਜੀ ਹੈਗੇ ਆ ਸਾਡੇ ਤੋਂ
ਹੈਗੇ ਨੇ, ਅੱਛਾ ਜੀ ਤੇ ਉਹ ਫੀਸ ਵਗੈਰਾ ਲੈਂਦੇ ਦੇ ਕਿ ਫ੍ਰਰੀ ਔ ਕੋਸਟ ਦਿੰਦੇ
ਨਹੀ। ਉਹ ਫਰੀ ਉਸਨੂੰ ਫ੍ਰਰੀ ਸਿਖਾ ਰਿਹਾ। ਹੱਲੇ ਤਾਂ
ਅੱਛਾ। ਤੇ ਠੀਕ ਕਿੰਨੇ ਵਜੇ ਕਲਾਸ ਲੱਗਦੀ ਹੈ। ਉਹਨਾਂ ਦੀ?
ਉਹ ਸ਼ਾਮੀ ਲੱਗਦੀ ਹੈ। ਚਾਰ ਤੋਂ ਛੇ
ਅੱਛਾ। ਚਾਰ ਤੋਂ ਛੇ ਕਲਾਸ ਲੱਗਦੀ ਉਹਨਾਂ ਦੀ। ਤੇ ਮ ਅ ਹਰਮੋਨੀਅਮ, ਤਬਲਾ ਸਭ ਕੁਛ ਸਿਖਾਦੇ ਆ।
ਆਹੋ। ਜਿਹੜਾ ਇੰਨੇ ਸਿੱਖਣਾ ਜਿਵੇਂ ਹਰਮੋਨ ਸਿੱਖਣਾ, ਹਰਮੋਨੀਅਮ ਲੈ ਲਗਾ। ਜੇ ਤਬਲੇ ਹੋ ਤਬਲਾ ਸਿਖਾ ਦੂਗਾ
ਅੱਛਾ ਜੀ-ਅੱਛਾ, ਹੂੰ
ਮੈਂ ਵੀ ਨਾ ਉਹ ਵੀ-ਉਹ ਵੀ ਚਲੋ ਮੈਂ ਜਦੋਂ ਆਪਣੇ ਬੇਟੇ ਨੂੰ ਭੇਜਾਂਗੀ ਨਾ। ਫੇਰ ਉਹਨੂੰ। ਫੇਰ ਵੀ ਲੈ ਕੇ ਜਾਇਓ। ਉਹ ਪ ਪੂ ਸਾਰੀ ਗੱਲਬਾਤ ਵੀ ਕਰ ਆਏਗਾ।
ਹਾਂ। ਠੀਕ ਹੈ-ਠੀਕ
ਹੋਰ ਸੁਣਾਓ, ਤੁਸੀਂ?
ਬਸ ਵਧੀਆ, ਤੁਸੀਂ ਦੱਸੋ?
ਬਸ ਵਧੀਆ। ਹੋਰ ਕੋਲੇਜ ਵਗੈਰਾ ਜਾਂਦੇ ਔ ਸਟੱਡੀ ਲਈ।
ਹਾਂਜੀ।
ਅੱਛਾ ਜੀ ਅੱਛਾ।
ਮੋਰਨਿੰਗ ਜਾਂਦੇ ਹੋਵੋਗੇ?
ਹਾਂਜੀ।
ਆ। ਕਈ ਬੱਚੇ ਤੇ ਨਾ ਅੱਜ-ਕੱਲ ਓ ਕੀ ਕੈੰਦੇ ਨੇ ਕੋਲੇਜ ਚ ਡੈਮ ਹੋਰ ਡਮੀ ਐਡਮਿਸ਼ਨ ਲੈ ਲੈਂਦੇ ਨੇ, ਤੇ ਹੋਰ ਕੋਰਸ ਵੀ ਕਰਨ ਲੱਗ ਜਾਂਦੇ ਨੇ ਨਾਲ। ਤੁਸੀਂ ਨੀ ਐਵੇਂ ਈ ਕੀਤਾ ਹੋਇਆ?
ਨਹੀਂ ਨਹੀਂ ਮੈਂ ਤਾਂ ਮੈਂ ਫਿਜੀਕਲੀ ਸਕੂਲ ਜਾਣਾ, ਪ੍ਰੈਕਟੀਕਲੀ ਜਾਣਾ।
ਅੱਛਾ-ਅੱਛਾ, ਠੀਕ ਹੈ।
ਤੇ ਕਿੰਨੀ ਕੁ ਫੀਸ ਲੱ ਲੱਗ ਹੈਗੀ ਏ ਤੁਹਾਡੇ ਕੋਲੇਜ ਦੀ?
ਹਾਂਜੀ।
ਕਿੰਨੀ ਕੁ ਫੀਸ ਹੈ ਤੁਹਾਡੇ ਕੋਲੇਜ ਦੀ?
ਐਡਮਿਸ਼ਨ ਫਿਫਟੀ ਥਾਉਸੰਡ ਹੈ ਤੇ, ਮਹੀਨੇ ਦੀ ਫੀਸ ਟਵ ਪੱਚੀ ਸੌ ਹੈ।
ਅੱਛਾ ਜੀ ਅੱਛਾ।
ਹਾਂਜੀ।
ਠੀਕ ਹੈ।
ਹੂੰ, ਠੀਕ-
ਹੋਰ ਸੁਣਾਓ ਵੀ?
ਹੂੰ।
ਹੈਲੋ, ਅਵਾਜ਼ ਨੀ ਆ ਰਹੀ ਤੁਹਾਡੀ, ਹਾਂਜੀ ਹਾਂਜੀ। ਹੁਣ ਆ ਰਹੀ ਐ ਅਵਾਜ਼?
ਆਰੀ ਐ।
ਚਲੋ ਠੀਕ ਹੈ ਵੀਰ ਜੀ, ਮੈਂ ਭੇਜਾਂਗੀ ਆਪਣੇ ਬੇਟੇ ਨੂੰ ਤੁਹਾਡੇ ਕੋਲ।
ਠੀਕ ਐ।
ਓਕੇ ਜੀ, ਸਤ ਸ਼੍ਰੀ ਕਾਲ।
ਸਾ ਸ਼੍ਰੀ ਕਾਲ ਦੀ।